ਸਤਿ ਸ਼੍ਰੀ ਕਾਲ,
ਕਾਲ ਜੀ,
ਹੋਰ ਕੀ ਹਾਲ ਚਾਲ ਹੈ?
ਬਸ ਵਧੀਆ ਜੀ, ਤੁਸੀਂ ਦੱਸੋ?
ਵਧੀਆ,
ਵੀ ਕਰ ਰਹੇ ਸੀ?
ਬਸ ਕੁਛ ਨੀ ਥੋੜਾ ਬੈਠੀ ਹਾਂ ਤੇ ਮੈਂ ਨਾ ਤੁਹਾਨੂੰ ਪੁੱਛਣਾ ਸੀ ਮੈਂ ਕਿਹਾ ਯਾਰ ਮੈਂ ਨਾ ਕੋਟਨ ਦੀ ਨਾ ਬੈਡਸ਼ੀਟਸ ਲੈਣੀਆਂ ਨੇ, ਅਤੇ ਕਿੰਗਸ ਸਾਈਜ਼ ਚਾਹੀਦਾ ਹੈ ਮੈਨੂੰ ਫੁੱਲ ਖੁਲਾ ਡੁਲਾ,
ਅੱਛਾ-ਅੱਛਾ,
ਹਾਂ ਤੇ ਫਿਰ ਮੈਨੂੰ ਦੱਸੋ ਕਿੱਥੋਂ ਲੈ ਕੇ ਕਿੱਥੋਂ ਲੈਂਦੇ ਤੁਸੀਂ ਉੱਥੋਂ ਹੀ ਲੈ ਲੈਂਲੇ ਆ।
ਕਿੰਗ ਸਾਈਜ਼ ਦੀਆਂ ਜਿਹੜੀਆਂ ਬੈਡਸ਼ੀਟ, ਨਾ ਉਹ ਤੇ ਤੁਹਾਨੂੰ ਮਤਲਬ ਇੱਥੇ ਹੀ ਤੁਹਾਨੂੰ ਬਾਜ਼ਾਰ ਦੇ ਵਿੱਚ, ਵਿੱਚੋਂ ਮਿਲ ਜਾਣ ਗੀਆਂ।
ਕਿਥੋਂ ਮੈਂ ਨਾ ਲਾਸਟ ਟਾਈਮ ਤੋਂ ਤੁਹਾਡੀ ਸਾਈਟ ਤੋਂ ਹੀ ਲੈ ਕੇ,
ਹਾਂ ਉਹਨਾਂ ਕੋਲ ਹੀ ਆਈ ਦੀ ਜਦੋਂ ਤੁਸੀਂ ਲੈ ਕੇ ਗਏ ਸੀ ਨਾ ਉਹਨਾਂ ਕੋਲ ਹੀ ਆਈ ਹੋਈ ਆ ਬਹੁਤ ਵਧੀਆ ਵਧੀਆ-ਵਧੀਆ ਆਈਆਂ ਹੋਈਆਂ ਨੇ,
ਹਾਂ ਤੇ ਮੈਂ ਲੈ ਕੇ ਯਾਰ ਪਤਾ ਕਿ ਦੋ ਤਿੰਨ ਦੀ ਮੇਰੀ ਬਹੁਤ ਅੱਛੀਆਂ ਸੀ। ਇੱਕ ਦਾ ਤੇ ਕਲਰ ਹੀ ਇਕਦਮ ਪੂਰਾ ਫੇਡ ਹੋ ਗਿਆ ਸੀ, ਮਤਲਬ ਦੋ ਵਾਸ਼ ਵਿੱਚ ਹੀ ਉਹ ਇਕਦਮ ਬੇਕਾਰ ਹੋ ਗਈ।
ਅੱਛਾ-ਅੱਛਾ, ਨਹੀਂ ਕਲਰ ਤਾਂ ਪਤਾ ਕੀ ਹੈ ਕਿ ਕਲਰ ਜਿਹੜਾ ਨਾ ਕਿਸੇ ਚੀਜ਼ ਦੀ ਆਪਾਂ ਮਤਲਬ ਉਹ ਨਹੀਂ ਲੈ ਸਕਦੇ ਕਿ ਇਹ ਸਹੀ ਹੋਏਗਾ ਕੱਪੜਾ ਕੇ ਨਹੀਂ ਹੋਏਗਾ। ਠੀਕ ਹੈ ਨਾ ਅੱਜ ਕੱਲ ਮਹਿੰਗੇ-ਮਹਿੰਗੇ, ਚੀਜ਼ਾਂ ਦਾ ਵੀ ਉਹ ਹਾਲ ਹੈ ਕਿ ਇੱਕ ਧੋ ਪਾਓ ਖ਼ਰਾਬ ਹੋ ਜਾਂਦਾ।
ਹਾਂ ਉਹ ਤੇ ਹੈ ਹੀ ਲੇਕਿਨ
ਪੂਰੀ ਤਰ੍ਹਾਂ ਪ ਪਰ ਸ਼ਾਨ ਹੋਏਗੀ ਨਾ ਕੱਪੜੇ ਕਿ ਇਹਦਾ ਰੰਗ ਨਹੀਂ ਉਤਰੇਗਾ ਉਹ ਹੀ ਸਹੀ ਤਰੀਕੇ ਨਾਲ ਕੱਪੜਾ ਖ਼ਰੀਦ ਸਕਦਾ ਜੇ-ਜੇ ਚਾਦਰ ਹੋਵੇ ਜਾਂ ਕੁਛ
ਹਾਂ ਇਹ ਤੁਸੀਂ ਕੋਈ ਹੋਰ ਦੱਸੋ ਤੁਹਾਡੇ ਉਧਰੋਂ ਤੇ ਮੈਂ ਲਿੱਤੀਆਂ ਸੀ ਲਾਸਟ ਟਾਈਮ ਤੇ ਹੁਣ ਕੋਈ ਹੋਰ ਦੱਸ ਦੋ
ਜਿਹ ਕੋਲ ਤੁਸੀਂ ਲੈ ਕੇ ਗਏ ਸੀ ਨਾ ਉਹੀ ਚੀਜ਼ ਉਹੀ ਉਹ ਦੁਕਾਨ ਹੈਗੀ ਕੋਈ ਉਹੀ ਫੇਮਸ ਹੈ ਤੇ ਉਹਦੇ ਕੋਲ ਹੀ ਸਾਰੇ ਲੈਂਦੇ
ਤੇ ਤੁਸੀ ਕਿੱਥੋਂ ਲੈਂਦੇ ਹੋ
ਜਿੱਥੋਂ ਤੁਸੀਂ ਸਾਡੇ ਮਹੱਲੇ ਚ ਲੈ ਕੇ ਗਏ ਸੀ
ਅੱਛਾ ਤੁਸੀ ਵੀ ਉੱਥੋਂ ਹੀ ਲੈਂਦੇ ਹੋ
ਉੱਥੋਂ ਹੀ ਲੈਂਦੇ ਹਾਂ ਅਸੀਂ ਹੋਰ ਕਿਤੇ ਕਦੀ ਗਏ ਹੀ ਨਹੀਂ ਅੱਜੇ ਤੱਕ
ਅੱਛਾ
ਨਾ ਹੀ ਕਦੇ ਹੁਣ ਉਹਦੇ ਕੋਲ ਉਹ ਹੁੰਦਾ ਨਾ ਮਤਲਬ ਕਿ ਜਿਸ ਤਰ੍ਹਾਂ ਇਹਏ ਆਪਾਂ ਏਸੀ ਵਗੈਰਾ ਚਲਾਉਂਦੇ ਹਾਂ ਤੇ ਏਸੀ ਬਲੈਂਕੇਟ ਆਏ ਜਾ ਨਾ ਬੜੇ ਵਧੀਆ ਆਏ ਨੇ ਤੇ ਉਹਦੇ ਹਾਂਜੀ ਤੇ ਉਹਦੇ ਵਿੱਚ ਨਾ ਮਤਲਬ ਜਿਵੇਂ ਤੁਸੀਂ ਲਾਈਟ ਬੰਦ ਕਰੋਗੇ ਨਾ ਤ ਲਾਈਟ ਚੱਲਦੀ ਬਲੈਂਕਟ ਦੇ ਵਿੱਚ ਨਾ ਲਾਈਟ ਰੋਸ਼ਨੀ ਜਿ ਪੈਂਦੀ ਹੈ
ਉਹ ਏਦਾਂ ਦੇ ਕਲਰਸ ਹੀ ਹੁੰਦੇ ਹੋਣੇ ਨਾ
ਕਲਰਸ ਨੀ ਮਤਾਬ ਕਿ ਕੁਛ ਚੀਜ਼ ਹੈਗੀ ਚਾਰਜਿੰਗ ਕਰਦੇਤਾਬ ਕੀ ਰਾਤੀ ਲਾਈਟਿੰਗ ਮਾਰਦੀ ਹੈ ਚਾਦਰ
ਅੱਛਾ ਚਲੋ ਮੈਂ ਦੇਖਾਂਗੀ ਮੈਂ ਨਾ ਲੈ ਕੇ ਜਾਵਾਂ ਮੈਂ ਸੋ ਕਿ ਲੈ ਕੇ ਜਾਵਾਂਗੀ ਉੱਥੋਂ ਤਾਂ ਹੀ ਮੈਂ
ਹਾਂਜੀ ਹਾਂਜੀ ਨਹੀਂ ਤੁਸੀਂ ਆ ਕੇ ਦੇਖਣਾ ਬੜੇ ਬੜੇ ਵਧੀਆ ਡਿਜ਼ਾਇਨ ਆਏਦੇ ਹੈ ਹਾਂ ਮੈਂ ਕੋਈ ਨੀ ਬਿਟਡਨਾ ਚਾਹਾਂਗੀ ਪਰ ਤੁਸੀਂ ਦੇਖ ਬੜੇ ਬੜੇ ਵਧੀ ਡਿਜ਼ਾਇਨ ਵੀ ਆਏ ਨੇ ਕੋਟਨ ਦੀਆਂ ਚਾਦਰਰਾਂ ਵੀ ਬੜੀ ਸੋਹੀਆਂ ਸੋਹਣੀਆਂ ਆਈਆਂ ਹੋਈਆਂ ਨੇ ਕੋਟਨ ਦੀਆਂ ਚ ਜੱਰਾਂ ਵੀ ਬੜ ਬੜੀ ਸੋਹਣੀਆਂਈਆਂ ਹੋਈਆਂ ਨੇ ਸਾਡੇ ਲਿਆਂਦੀਆਂ ਸੀ ਸਾਡੇ ਵੀ ਲੈ ਕੇ ਆਏ ਨੇ ਦੋ ਚਾਦਰਾਂ ਘਰ ਲੈ ਕੇ ਆਏ ਸੀ
ਹਾਂ ਮੈਨੂੰ ਕੋਟਨ ਦੀ ਆਈ ਚਾਹੀਦੀ ਹੈ
ਕੱਪੜਾ ਕਾਫ਼ੀ ਮੋਟਾ ਸੀ ਤੇ ਮਤਲਬ ਕੋਟਨ ਦੇ ਵਿੱਚ ਜੀ ਜਿੱਦਾਂ ਬੈਠ ਤੇ ਵਿਸ਼ਾਨੇ ਖਿਸ ਤੇ ਉੱਧਰ ਖਰਾਬ ਨੀ ਹੁੰਦੀ ਸੀ।
ਉਹੀ ਤੇ ਮਤਲਬ ਉਹੀ ਮੈਨੂੰ ਚਾਹੀਦੀ ਹੈ ਮਤਲਬ ਥੋੜਾ ਮੋਟਾ ਕੱਪੜਾ ਹੋਏ ਕੋਟ
ਹਾਂ ਹਾਂ ਤੇ ਨਿਕਲੇ ਨਾ ਹਾਂ ਉਹ ਵਾਲੀ ਚਦਰਾਂ ਮਤਲਬ ਲਿਆਂਦੀਆਂ ਸੀ ਇਹਨਾਂ ਨੇ ਥੱਲੇ ਲਿਆਂਦੀਆਂ ਸੀਂ ਸਾਡੇ ਵੀ ਉਹਨਾਂ ਨੇ। ਵਿਛਾਈਆਂ ਸੀ ਕਾਫੀ ਵਧੀਆ ਸੀਂ ਧੋ ਵੀ ਨਾ ਕੁਛ ਉਹਨ ਮਤਲਬ ਰਗ ਵਗੈਰਾ ਪੇਂਟ
ਨਾਨਾ ਉਹੀ ਚਾਹੀ ਦੀਆਂ ਨੇ ਮੇਰੇ ਬਾਕੀ ਦੋ ਤੇ ਬਹੁਤ ਲੀਆਂ ਤੇ ਬਾਕੀ ਜਿਹੜੇ ਦੋ ਹੋਰ ਸੀ ਉਹ ਤੇ ਐਵੇਂ ਦੋ ਵਾਸ਼ ਚ
ਤੇ ਕੀ ਕਿੱਦਾਂ ਦਾ ਨਿਕਲੇਗਾ ਕਿੱਦਾਂ ਦਾ ਨਹੀਂ ਨਿਕਲੇਗਾ।
ਹਾਂ ਔਰ ਜਿਹੜੀ ਸਿੰਗਲ ਹੁੰਦੀਆਂ ਨੇ ਨਾ ਸ਼ੀਟਸ ਪਰ ਲੈ ਕੇ ਸੋਣ ਵਾਲੀਆਂ। ਓਵਲੀ ਵੀ ਮੈਨੂੰ ਚਾਹੀਦੀਆ ਨੇ ਉਹ ਵੀ ਹੋਣਗੀਆਂ ਨਾ ਉਹਨਾਂ ਦੇ
ਹਾਂ ਸਾਰਾ ਕੁਛ ਹੈਗਾ ਪਰਦੇ ਵਗੈਰਾ ਇਹ ਮੈਟ ਵਗੈਰਾ ਸ ਹਾਂਜੀ ਹਾਂਜੀ ਪਰਦੇ ਮੈਟ ਵਗੈਰਾ ਸਾਰਾ ਕੁਛ ਪੁੱਛਿਆ ਗਾਇਆ।
ਅੱਛਾ।
ਤੁਸੀਂ ਪਰਦੇ ਵੀ ਵੇਖ ਸਕਦੇ ਹੋ ਕਮਰੇ ਵਾਸ
ਹੈਲੋ।
ਹਾਂਜੀ ਹਾਂਜੀ। ਹੈਲੋ।
ਹਾਂਜੀ ਮੈਂ ਕਿਹਾ ਉਹਨਾਂ ਦੀ ਨਾ ਰੇਂਜ ਵੀ ਸਹੀ ਏ।
ਹਾਂ ਹਾਂਜੀ ਰੇਂਜ ਬਿਲਕੁਲ ਸਹੀ ਉਹਨਾਂ ਦੀ ਸਹੀ ਰੇਟ ਤੇ ਲਗਾ ਦਿੰਦੇ ਨੇ ਤੇ ਤੁਸੀਂ ਲੈ ਵੀ ਸਕਦੇ ਨਵਾਂ। ਹੈਲੋ।
ਹਮ। ਹਾਂ ਮੈਂ ਇਸ ਵਾਰ ਹੈਲੋ ਆਉਂਦੀ ਵੀ ਆਵਾਜ਼
ਹਾਂਜੀ ਹਾਂਜੀ ਆਉਂਦੀ ਪਈ ਹ।
ਮੈਂ ਕਿਹਾ ਚੱਲਣਾ ਮੇਰੇ ਨਾਲ ਇੱਕ ਦੋ ਦਿਨ ਤੱਕ ਫੇਰ ਲੈਵਾਂ
ਹਾਂਜੀ। ਕੋਈ ਨਹੀਂ, ਕੋਈ ਨਹੀਂ। ਜ਼ਰੂਰ ਚੱਲਾਂਗੇ ਤੁਸੀਂ ਆਉਣਾ ਅਤੇ ਮੈਂ ਜ਼ਰੂਰ ਚਲਾਂਗੀ ਤੁਹਾਡੇ ਨਾਲ। ਹੋਰ ਦੱਸੋ ਤੁਸੀਂ ਹੋਰ ਰੋਟੀ?
ਹਾਂਜੀ। ਰੋਟੀ ਪਾਣੀ ਬਣ ਗਈ।
ਅੱਛਾ
ਮੈਂ ਸੁਣ ਬੈਠੇ ਹਾਂ ਕੁੱਛ ਨਾ ਗਰਮੀ ਵੀ ਇਨੀ ਕੰਮ ਵੀ ਸਾਰੇ ਜਲਦੀ ਹੋ ਜਾਂਦੇ ਨੇ। ਵੀ ਟਾਈਮ ਵੀ ਹੁੰਦਾ ਹੈ। ਵੀ ਬੰਦਾ ਹੁੰਦਾ ਨਾ
ਸਵੇਰੇ ਜਲਦੀ ਉੱਠ ਜਾਂਦੇ ਆ ਤੇ ਕੰਮ ਮੁੱਕਦੇ
ਹਾਂ- ਗਰਮੀ ਹੁੰਦੀ ਹੈ ਵੀ ਹੁਣ । ਕਿ ਲੰਚ ਵੀ ਜਲਦੀ ਬਣਾ ਲਓ ਜ਼ਿਆਦਾ ਟਾਈਮ ਹੋ ਜਾਂਦਾ । ਗਰਮੀ ਹੋ ਜਾਂਦੀ ਕਿਚਨ ਚ ਫਿਰ ਖੜਿਆ ਵੀ ਨਹੀਂ ਜਾਂਦਾ।
ਖੜਿਆ ਨੀ ਜਾਂਦਾ ਮੈਂ ਵੀ ਹੁਣ ਇਸੇ ਤਰ੍ਹਾਂ ਮੈਂ ਵੀ ਰੋਟੀ ਰੂਟੀ ਮਤਲਬ ਦੁਪਹਿਰ ਦੀ ਰਾਤ ਸੀ ਮੈਂ ਘਰ ਆਰਾਮ ਨਾਲ ਮਤਲਬ -ਕਿ ਬੱਚੇ ਆਉਣਗੇ ਤੇ ਫਿਰ ਮੈਂ ਇਹਨਾਂ ਨੂੰ ਬਣਾ ਦਿਆਂਗੀ।
ਹਾਂ ਕਿਉਂਕਿ ਇਨੀ ਗਰਮੀ ਚ ਨੀ ਕੰਮ ਹੁੰਦਾ ਫਿਰ ।
ਹੁੰਦਾ ਹੀ ਨ ਗਰਮੀ ਚ ਖੜੇ ਨੀ ਹੋਇਆ ਜਾਂਦਾ ਮੈਂ ਗਰਮੀ ਜਿਸ ਹਿਸਾਬ ਨਾਲ ਪੈਂਦੀ ਵੀ ਜਿੜੀ ਦਸ ਵਜੇ ਦੀ ਗਰ ਅੱਠ ਦਸ ਵਜੇ ਦਾ ਟਾਈਮ ਜਿਹੜਾ ਅੱਠ ਵਜੇ ਸ਼ੋਅ ਅੱਠ ਵਜੇ ਦੀ ਗਰਮੀ ਵਿਖਾਉਂਦਾ ਪਿਆ । ਅੱਠ ਵਜੇ ਇਨੀ ਗਰਮੀ ਹੁੰਦੀ ਦਸ ਵਜੇ ਜਿੰਨੀ । ਗਰਮੀ ਅੱਠ ਵਜੇ ਵਿਖਾਉਂਦੇ ਨੇ ਇਨੀ ।
ਹਾਂ ਬਸ ਸਬਜ਼ੀ ਵਗੈਰਾ ਤੇ ਮੈਂ ਬ੍ਰੇਕਫਾਸਟ ਦੇ ਨਾਲ ਹੀ। ਬਣਾ ਲਈ ਦੀਆਂ ਤਦ ਫੁੱਲਕੇ ਉਹ ਗਰਮ, ਗਰਮ । ਜਦੋਂ ਬੈਠੇ ਹੋ ਦਸ ਮਿੰਟ ਲੱਗੇ ਆ ਫੇਿਰ ਉਸ ਤੋਂ ਬਾਅਦ ਬੰਦਾ ਫ੍ਰਰੀ, ਫ੍ਰਰੀ ਫਿਰ ਉਸ ਉਸ ਤੋਂ ਬਾਅਦ ਬੱਚਿਆ ਚ
ਫਿਰ ਬੱਚਿਆਂ ਚ ਤਾਂ ਸਾਰਾ ਦਿਨ ਹੀ ਲੰਘ ਜਾਂਦਾ ਬੱਚਿਆਂ ਬੱਚਿਆਂ ਚ ਤਾਂ ਸਾਰਾ ਦਿਨ ਹੀ ਲੰਘ ਜਾਂਦਾ ਬੱਚਿਆਂ ਦੀ ਕਦੀ ਕੋਈ ਡਿਮਾਂਡ ।
ਵਰਕਿਤ ਥੋੜਾ ਹੋਮਵਰਕ ਕਰਲ ਲੋ
ਹਾਂਜੀ।
ਥੋੜਾ।
ਹਾਂ ਬੱਚਿਆਂ ਦਾ ਕੰਮ ਵੀ ਮੁੱਕ ਜੇ ਨਾ ਫੇਿਰ ਟੈਸ਼ਨ ਵੀ ਖ਼ਤਮ ਹੋ ਜਾਂਦੀ ਨਹੀਂ ਤੇ ਫਿਰ ਟੈਸ਼ਨ ਭੈਣ ਜੀ ਬੱਚਿਆਂ ਨੇ ਕਿੱਥੇ ਆਹ ਕਰਨਾ ਹੀ ਹੋਊਗਾ ਐਂਡ ਟਾਈਮ ਤੇ ਫਿਰ ਭਾਜੜਾ ਪੈਂਦੀਆਂ ਸਾਰਾ ਹੁਣ ਵਰਕ ਕੰਪਲੀਟ ਕਰਨਾ ਮੈਂ ਆਪ ਹੌਲੀ ਹੌਲੀ ਇੱਕ ਇੱਕ ਕਰਕੇ ਬਣਾਉਂਦੀ ਪਈ ਸੀ ।
ਹਾਂ ਨਹੀਂ ਮੈਂ ਤੇ ਜਦੋਂ ਹੋਮਵਰਕ ਜਿਵੇਂ ਬੱਚਿਆਂ ਦੀ ਇਹ ਅਸਾਈਨਮੈਂਟ ਪੇਜਿਸ ਹੁੰਦੇ ਹੈ ਨਾ । ਸਕੂਲ ਤੋਂ ਹੀ ਅਲਫਾਬੈਟਸ ਦੇ ਤੇ ਮੈਂ ਕਿਹਾ ਉਹੀ ਇੱਕ ਕਰਕੇ ਵੀ ਕਰਨਾ ਸ਼ੁਰੂ ਕਰੋ। ਉਹ ਵੀ ਹੋ ਜਾਂਦਾ ਦੇ ਨਹੀਂ ਤੇ ਫਿਰ ਬਾਅਦ ਸਕੂਲ ਖੋਲਣੀ ਆ ਫੇਿਰ ਫਟਾਫਟ ਕਰਾਓ ਫਟਾਫਟ ਫਿਰ ਨਾ ਸਮਝ ਆਉਣਾ ਨਾ ਕੁਛ
ਹਾਂਜੀ ਹਾਂਜੀ ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ ਸੀ ਪਿਛਲੀ ਵਾਰੀ ਮੈਂ ਪਹਿਲੇ ਕਿਹਾ ਪਹਿਲੇ ਕੇਅਰਲੈਸ ਵਣ ਬੈਠੀ ਰ ਬਾਅਦ ਵਿੱਚੋਂ ਫਿਰ ਮੇਰੇ ਮਤਲਬ ਕਿ ਜਦੋਂ ਸਕੂਲ ਖੁਲ੍ਹ ਗਏ ਉਹ ਸਕੂਲ ਵਾਲੇ ਪ੍ਰੋਜੈਕਟ ਮੰਗਣ ਤਾਂ ਮੇਰੇ ਬਣੇ ਨਾ ਹੋਏ ਮੈਂ ਰੋਜ਼ ਕਹਿਣਾ ਉਹਨੂੰ ਮੇਰੇ ਸਿਸਟਰ ਸੀ ਉਹਨੂੰ ਕਹਿਣਾ ਕਿ ਤੂੰ ਬਣਾ ਦੇ ਉਹਨੇ ਲਾਰਿਆਂ ਨਾਲ ਟੈਮ ਪਾਸ ਕਰਤਾ ਪੇਪਰ ਸਕੂਲ ਖੋਲ ਕੇ ਤੇ ਆ ਕੇ ਬਣੇ ਨਾ ਫੇਿਰ ਜਿਦਾਂ ਜਿੱਦਾਂ ਬਣੇ ਓਦਾਂ ਹੀ ਬਣਾ ਕੇ ਫਟਾਫਟ ਮੈਂ ਜਮ੍ਹਾਂ ਕਰਵਾਏ
ਹਾਂ ਹੀ ਨਾ ਨਹੀਂ ਤੁਸੀਂ ਖੁਦ ਹੀ ਅੱਜ ਕੱਲ੍ਹ ਤੇ ਮਤਲਬ ਅ ਤੁਸੀ ਯੂਟਿਊਬ ਤੇ ਦੇਖੋ ਨਾ ਉਹਦੇ ਤੇ ਕਿਦਨਾ ਕੁਛ ਮਿਲ ਜਾਂਦਾ ਆਈਡੀਆਜ਼
ਰਹਿੰਦੀ ਹਾਂ ਪਰ ਮੈਨੂੰ ਕਟਿੰਗ ਕਰਨ ਲੱਗੇ ਨਾ ਥੋੜ੍ਹਾ ਜਿਹਾ ਡਰ ਜਿਹਾੱਦਾਏਉਵੇਂ ਮਨੂੰੁਾਰਾ ਨਾਲ ਕਟਿੰ ਕਰਨ ਮੈਨੂੰ ਆਲਸ ਜਹਾ ਜਿਵੇਂ
ਅਰੇ ਤੁਸੀਂ ਨਾ ਡਰੋ ਕਰ ਲਿਆ ਪਰੋ ਪਹਿਲੇ
ਉਹ ਤੇ ਮੈਨੂੰ ਪਤਾ ਤਾਂ ਹੈ ਮੈਂ ਕਾ ਕਾਰਨ ਮੈਨੂੰ ਸਗੋਂ ਮੈਂ ਤਾਂ ਡਰਾਇੰਗ ਮੇਰੀ ਬੜੀ ਵਧੀਆ ਹੈ ਪਰ ਇਹ ਕਿ ਮੈਨੂੰ ਥੋੜ੍ਹਾ ਜਿਹਾ ਜਿੱਦਾਂ ਬੱਚ ਬੱਚੇ ਅੱਜਰੋਂਹੀ ਕੰਮ ਕਰਦੇ ਆ ਬੱਚੇ ਨਾਲ ਬਹਿ ਜਾਂਦੇ ਨੇ ਮੈਂ ਕਰੂੰਗੀ ਮੈਂ ਕਰੂੰਗੀ ਉਹਦੇ ਵਿੱਚ ਫਿਰ ਦਿਮਾਗ ਪ ਫਦ ਬੈਠ ਜਾਂਦੇ ਸਮਾਨ ਵੜ ਜਾਂਦਾ ਐਲੋ ਮੈਂ ਕਰਦੀ ਨੀ
ਹਾਂ
ਤੇ ਇਹ ਚੀਜ਼ਾਂ ਜਿਹੜੀਆਂ ਨਾ ਬੱਚੇ ਤੰਗ ਨਾ ਕਰ ਬੱਚੇ ਆਪਣੇ ਕੰਮ ਚ ਲੱ ਉਹ ਸਕੈਚ ਮੈਨੂੰ ਚਾਹੀ ਜਾਂਦਾ ਬੱਚਾ ਲੈ ਕੇ ਦੌੜ ਜਾਂਦਾ
ਹਾਂ ਉਹੀ ਨਾ ਦਿਮਾਗ ਫਸਲ ਕਰ
ਫਜ਼ਲ ਕਰ ਦਿੰਦੇ ਇਹਨਾਂ ਨਾ ਕੋਈ ਕੰਮ ਵੀ ਨਹੀਂੀ ਸਾਡੇ ਕੋਲ ਸਵੇਰੇ ਚੁੜਦਾ
ਹੋਰ ਬਾਕੀ ਹੋਮਵਰਕ ਹੋ ਗਿਆ ਵ ਹੋਲੀਡੇ ਹੋਮਵਰਕ ਵਗੈਰਾ ਹੋ ਬਾਕੀ ਕਿ ਸਭ ਹੋ ਗਿਆ
ਹਾਂ ਰਿਟਰਨ ਤੇ ਮੈਂ ਸਾਰਾ ਕਰਾ ਲਿਆ ਬਸ ਇਹਨਾਂ ਦੇ ਪ੍ਰੋਜੈਕਟ ਜਿਹੜੇ ਦਿੱਤੇ ਨੇ ਉਹੀ ਰਹਿ ਗਦੇ ਨੇ ਤੇ ਕੁੱਛ ਮੈਂ ਸੋਚਦੀ ਵੀ ਆਾਂ ਕਿ ਮੈਂ ਮੈਨੂੰ ਥੋੜ੍ਹੀ ਕਟਿੰਗ ਵਗੈਰਾ ਚ ਹੋ ਰਹੀ ਮੈਂ ਸਗੋਂ ਵੇਖਦੀ ਵੀ ਸੀ ਮੈਂ ਸਗੋਂ ਮਹੱਲੇ ਚ ਮੁੰਡਾ ਹੈਗਾ ਉਹਨੂੰ ਕਹਿ ਰਹੀ ਸੀ ਤੂੰ ਬਣਾ ਦੇ ਪੈਸੇ ਵਗੈਰਾ ਲੈਣੀ ਤੇ ਮੈਨੂੰ ਮੇਰੇ ਨੂੰ ਬੜਾ ਆਦਾ ਸਾਰਹਾ ਇਹਨਾਂ ਚੀਜ਼ਾਂ ਦੇ ਵਿੱਚ
ਹਾਂ ਨਹੀਂ ਹੁੰਦਾ ਐਵੇਂ
ਹਾਂ ਕਿਉਂਕਿ ਅਸੀਂ ਕਦੀ ਇਹਨਾਂ ਕੰਮਾਂ ਚ ਕੰਮ ਸਾਨੂੰ ਕਦੀ ਇਹੋ ਜਿਹੇ ਮਿਲੇ ਨ ਜਿਹੜੇ ਬੱਚਿਆਂ ਨੇ ਸਾਨੂੰ ਕਰਨੇ ਪੈਣਦੇ ਨੇ ਹਾਂ ਬੱਚਿਆਂ ਦੇ ਕੰਮ ਸਾਨੂੰ ਕਰਨੇ ਪੈਂਦੇ ਉਹ ਸਾਨੂੰ ਫਿਰਹ ਲਸ ਆ ਜਾਂਦਾ ਇੰਨਾ ਕੰਮ ਵੀ ਨੀ ਇੱਕ ਅੱਧਾ ਚਲੋ ਹੋਏ ਹੋਏ ਪੰਜ ਪੰਜ ਛੇ ਨੇ ਮੈਂ ਕਿੱਥੇ ਬਣਾ ਲਾਂਗੀ ਮੈਂ ਦੂਸਰੀ ਕੁੜੀੀਆਂ ਦਾ ਵੀ ਕਰਨਾ ਮੈਂ
ਹ ਇਹਨਾਂ ਵੀ ਸਕੂਲ ਵਾਲੇ ਵੀ ਤਾਂ ਨਹੀਂੀ ਸੋਚ ਕੇ ਦਿੰਦੇ ਬੱਚਿਆਂ ਅਕੋਰਡਿੰਗ ਟੂ ਜਿਹੜਾ ਬੱਚਾ ਇੰਟਰਸਟ ਲੈ ਕੇ ਕਰੇ ਬੱਚਾ ਕਰਨ ਵਾਲਾ ਵੀ ਹੋਵੇ ਉਹ ਵਾਲੇ ਪ੍ਰੋਜੈਕਟ ਦੋ ਤੁਸੀਂ ਐਂ ਬੱਚਿਆਂ ਹੁਣ ਥੋੜ੍ਹੀ ਮਾਂ ਪਿਓ ਦਾ ਪੈਸ ਲੈਂਦੇ ਪੇਰੈਂਟਸ ਦਾ ਟੈਸਟ ਲੈਂਦੇ ਨੇ ਆ
ਫੇਰ ਉਹ ਪਰੇਸ਼ਾਨ ਹੋ ਜਾਂਦਾ ਫਿਰ ਮੈਂ ਕੁਛ ਬੱਚੇ ਅੱ ਘਰ ਬਹਿ ਕੇ ਜਾ ਰਹੇ ਇਹਨਾਂ ਧਿਆਨ ਸ਼ਰਾਰਤਾਂ ਚ ਤੇ ਇਹਨਾਂ ਚੀਜ਼ਾਂ ਚ ਗਿਆ ਇਸ ਸਾਨੂੰ ਤੰਗ ਕਰਦੇ ਨੇ ਉਹ ਦਿਲ ਕਰਦਾ ਹੀ ਨੀ ਹੈਣਾ ਤੇ ਜਰਾਈਆਂ ਕੱਢਦੀਆਂ ਦੋ ਵਰਡ ਲਿਖਦੀਆਂ ਫੇਿਰ ਆਖ ਦਿੰਦੀ ਮੈਂ ਕਿਹਾ ਤੰਗ ਕਰ ਤਾਂ ਕਰਨਾ ਮੈਂ ਨੀ ਕਰਦੀ
ਹਾਂ ਤੇ ਹੋ ਕੀ
ਦੇਖੋ ਹੁਣ ਕਲਰ ਅਸੀਂ ਆਪਣੇ ਹਿਸਾਬ ਨਾਲ ਕਰਨਾ ਵਾ ਬੱਚਾ ਕਹਿੰਦਾ ਮੈਂ ਕਰਾਂਗਾ ਮੈਂ ਘਰੌ ਬਾਹਰ ਨਿਕਲ ਜਗਾ ਮੇਰਾ ਪੂਰਾ ਚਾਟ ਖਰਾਬ ਤੇ ਫੇਿਰ ਮੈਂ ਮੈਂ ਦੁਬਾਰਾ ਫਿਰ ਮੈਨੂੰ ਬਉਣਾ ਪਏਗਾ ਇਸ ਤੋਂ ਚੰਗਾ ਮੈਂ ਰੱਖ ਦਦੀ ਹਾਂ ਫੇਰ ਜਦੋਂ ਇਹ ਸੌਦੇ ਨੇ ਤੇ ਫੇਰ ਮੈਂ ਕਿਤੇ ਸ਼ੁਰੂ ਕਰਦੀਆਂ ਕੰਮ ਕੋਈ
ਹਾਂ ਉਹ ਤੇਈ
ਕਰਦੀਆਂ
ਨਹੀਂ ਬਦੇ ਮੈਂ ਵੀ ਉਹਨੂੰ ਹੋਮਵਰਕ ਦੇ ਕੇ ਆਈ ਸੀ ਤੇ ਮੈਂ ਕਿਹਾ ਤੂੰ ਚੱਲ ਬਹਿ ਕੇ ਕਰ ਤੇ ਮੈਂ ਤੈਨੂੰ ਵੇਖਦੀ ਹਾਂ ਚਲੋ ਫੇਿਰ ਮੈਂ ਦੇਖਾ ਉਹਨੇ ਕਿ ਕੀ ਕਰਦਾ ਪਿਆ ਵੀ ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ